ਹੈਲੋ,
ਹੈਲੋ,
ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ,
ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ ਨੇ।
ਵਧੀਆ ਤੁਸੀਂ ਸੁਣਾਓ ਬੜੇ ਟਾਈਮ ਬਾਦ ਫੋਨ ਕੀਤਾ ਕੀ ਗੱਲ ਏ
ਬਸ ਥੋੜਾ ਬਿਜੀ ਸੀ ਮੇਰੇ ਨਨਾਨ ਠੀਕ ਨਹੀਂ ਸੀ ਫਿਰ ਬਾਹਰ ਹੀ ਰਏ ਦੀ ਸੀ
ਅੱਛਾ -ਅੱਛਾ ਹੁਣ ਠੀਕ ਨੇ
ਨਹੀਂ ਬਸ ਡਾਕਟਰ ਨੇ ਤੇ ਬੋਲ ਤਾਂ ਘਰ ਲੈ ਜਾਓ ਬਸ ਦੇਖੋ ਕੀ ਬੰਦਾ
ਅੱਛਾ ਹੋਰ ਕੀ ਕਰ ਰਹੇ ਹੋ ਤੁਸੀਂ ਸਾਡੇ ਇੱਧਰ ਵੀ ਆ ਜ ਤੂੰਸੀ
ਅੱਛਾ ਬਸ ਉਹੀ ਹੈ ਨਾ ਟਾਈਮ ਦਾ ਕੁਛ ਪਤਾ ਨੀ ਹੈ ਕਿਸੀ ਨੇ ਕੱਲ ਨੀ ਦੇਖਿਆ
ਇਹ ਤਾਂ ਹੈ ਹੀ। ਅੱਜ ਦੇ ਟਾਈਮ 'ਚ ਕੱਲ ਦਾ ਭਰੋਸਾ ਨਹੀਂ ਹੈਗਾ। ਕੀ ਹੋ ਜਾਏ ਹਾਂਜੀ ਹੋਰ ਸੁਣਾਓ।
ਵਧੀਆ ਤੁਸੀਂ ਸੁਣਾਓ ਸਭ ਠੀਕ ਨੇ ਘਰ ਪਰਿਵਾਰ।
ਹਾਂਜੀ ਸਭ ਵਧੀਆ ਹੋਰ ਤੁਸੀਂ ਕੀ ਕਰ ਰਹੇ ਓ
ਬਸ ਬੈਠੇ ਸੀ ਬਾਹਰ ਮਕਾਨ ਬਣਦਾ ਪਿਆ ਕਿਸੇ ਦਾ ਤੇ ਉਹਦਾ ਕੰਮ ਚੱਲ ਰਿਹਾ ਮੈਂ ਕਿਹਾ ਫਰੀ ਆਂ
ਅੱਛਾ ਚਲੋ ਅੱਛਾ ਕਿਸੇ ਦਾ ਮਕਾਨ ਬਣਦਾ ਆਪਣੇ ਘਰ ਗੰਦਗੀ ਪੈ ਜਾਂਦੀ ਹੈ ਮਿੱਟੀ ਮਿੱਟੀ
ਉਹੀ ਤੇ ਨਾਲੇ ਉਹ ਮਸ਼ੀਨ ਚੱਲਦੀ ਪਈ-ਏ -
ਅੱਛਾ ਉਹ ਲੈਂਟਰ ਪੈ ਰਿਆ ਹੋਏਗਾ ਨਾ
ਨਹੀਂ -ਨਹੀਂ ਉਹ ਮਾਰਬਲ ਵ
ਅੱਛਾ ਮਾਰਵਲ ਅੱਛਾ ਹੋਰ ਤੁਸੀਂ ਅੱਜ ਕੀ ਖਾਧਾ ਸੀ
ਹੋਰ
ਮੈਂ ਕਿਹਾ ਤੁਸੀਂ ਅੱਜ ਕੀ ਬਣਾਇਆ ਸੀ
ਅੱਸੀਂ ਬਣਾਇਆ ਮੈਂ ਤੋਰੀ ਬਣਾਈ ਸੀ ਅੱਜ ਪਹਿਲੇ ਤਾਂ ਮੈਂ ਸੁਬਾਹ ਉੱਠੀ ਫੇਰ ਮੈਂ ਸਬਜ਼ੀਆਂ ਲੈਣ ਗਈ ਕੁੱਛ ਹੈਗਾ ਹੀ ਨਹੀਂ ਸੀ ਸਮਝ ਹੀ ਨਹੀਂ ਆ ਰਿਹਾ ਸੀ ਕੀ ਬਣਾਈਏ
ਹਾਂਜੀ -ਹਾਂਜੀ
ਫੇਰ ਸਬਜ਼ੀਆਂ ਲੈਣ ਗਈ ਮੈਂ ਸਾਰੀਆਂ ਫੇਰ ਮੈਂ ਪਾਪਾ ਪਾਪਾ ਨੂੰ ਗ਼ਲਤੀ ਨਾਲ ਬੋਲਤਾ ਗੋਭੀ ਬਣਾਦਾ ਹੁਣ ਪਾਪਾ ਨੇ ਕਹਿੰਦੇ ਪਾਪਾ ਪਾਪਾਂ ਕਹਿੰਦੇ ਬਈ ਅਚਾਨਕ ਕੁਛ ਵੀ ਬਣਾ ਲੈ
ਅੱਛਾ
ਤੇ ਫਿਰ ਮੈਂ ਆਪਣੇ ਮਨ ਨਾਲ ਮੈਨੇ ਆ ਤੋਰੀ ਬਣਾਤੀ ਫੇਰ ਥੋੜ੍ਹੀ ਦੇਰ ਬਾਅਦ ਕਹਿੰਦੇ ਤੂੰ ਤੇ ਗੋਭੀ ਬਣਾਣੀ ਸੀ
ਅੱਛਾ
ਮੈਂ ਕਿਹਾ ਹੁਣੇ ਤੁਸੀਂ ਮੈਨੂੰ ਜਵਾਬ ਨੀ ਦੇ ਰਹੇ ਸੀ ਹੁਣ ਮੈਂ ਤੋਰੀ ਬਣਾ ਦਿੱਤੀ ਤੇ ਹੁਣ ਤੁਸੀ ਮੈਨੂੰ ਐਦਾ ਕਹਿ ਰਹੇ ਹੋ
ਅੱਛਾ -ਅੱਛਾ ਕਿਵੇਂ ਬਣਾਉਦੇ ਹੋ ਤੋਰੀ ਤੋਰੀ ਦੀ ਰੈਸਿਪੀ ਦੱਸੋਗੇ ਜਰਾ ਮੈਨੂੰ
ਬਸ ਤ ਪਹਿਲੇ ਤਾਂ ਮੈਂ ਟਮਾਟਰ ਕੱਟ ਲੈਂਣੀ ਆਂ ਪਿਆਜ ਕੱਟਦੀ ਹਾਂ ਤੇ ਲਦ ਅਦਰਕ ਲਸਣ ਦੀ ਨਾ ਮੈਂ ਪੇਸਟ ਯੂਜ ਕਰਦੀ ਹਾਂ ਕਈ ਵਾਰ ਘਰ ਬਣਾ ਵੀ ਲੈਂਦੇ ਆਾਂ ਕਈ ਵਾਰੀ ਬਾਹਰੋਂ ਜੋ ਪੇਸਟ ਦਾ ਪੈਕੇਟ ਮਿਲਦਾ ਨਾ ਉਹ
ਅੱਛਾ -ਅੱਛਾ ਉਹਦੇ ਚ ਟੇਸਟ ਆਉਂਦਾ ਐ ਕੀ
ਹਾਂ -ਹਾਂ ਹੁੰਦਾ ਐ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਫੇਰ ਮੈਂ ਤੋਰੀ ਕੱਟਦੀ ਹਾਂ ਪਾਣੀ ਦੇ ਵਿੱਚ ਜੀਕਰ ਥੋੜੀ ਦੇਰ ਨਾ ਉਹਨੂੰ ਰੱਖ ਦਿੰਦੀ ਹਾਂ ਧੋਨੀ ਹਾਂ ਸਾਰਾ ਫੇਰ ਉਹ ਪਿਆਜ ਪਾਇਆ ਤੇਲ ਪਾਨੀ ਆਂ ਪਿਆਜ ਪਾਨੀ ਆਂ ਪਿਆਜ ਨੂੰ ਥੋੜੀ ਦੇਰ ਮੈਂ ਉਹਨੂੰ ਉਹ ਕਰਦੀ ਆ ਥੋੜਾ ਜਿਹਾ ਰੋਸਟ ਕਰਦੀ ਕਿ ਰੈਡੀਸ ਹੋ ਜਾ ਥੋੜੇ ਫਿਰ ਅਦਰਕ ਲਸਣ ਦੀ ਪੇਸਟ ਪਾ ਦਿੰਨੀ ਆ ਹਰੀ ਮਿਰਚ ਪਾਦੀ ਆ ਫਿਰ ਤਿੰਨਾਂ ਨੂੰ ਚਾਰਾਂ ਨੂੰ ਮਿਲਾ ਕੇ ਮੈਂ ਰੱਖ ਦੇਣੀ ਆ ਥੋੜੀ ਦੇਰ ਗੈਸ ਦੀ ਫਿਰ ਥੋੜਾ ਜਿਹਾ ਮਸਾਲੇ ਦੀ ਸਮੈਂ ਉਹ ਆਨ ਲਗਦੀ ਨਾ ਫਰੇਗਨ ਜੀ ਆ ਬਈ ਚਲੋ ਥੋੜਾ ਰੈਡੀਸ਼ ਹੋ ਗਿਆ ਫਿਰ ਮੈਂ ਉਹ ਵੈਸੇ ਨਾ ਅਸੀਂ ਹਰ ਚੀਜ਼ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਨਾ ਕਸੂਰੀ ਮੇਥੀ ਜਰੂਰ ਪਾਨੇ ਆ
ਅੱਛਾ, ਮੈਨੂੰ ਕਸੂਰੀ ਮੇਥੀ ਤੋ ਬੜੀ ਅਲਰਜੀ ਏ। ਮੈਨੁ ਅੱਛੀ ਨਹੀਂ ਲੱਗਦੀ ਕਸੂਰੀ ਮੇਥੀ।
ਬਟ ਮੇਰੇ ਅਕੋਰਡਿੰਗ ਕਸੂਰੀ ਮੇਥੀ ਨਾਲ ਨਾ ਥੋੜਾ ਨਾ ਫਰੈਂਗਨੈਂਸ ਵੱਧ ਜਾਂਦੀ ਏ। ਉਸ ਚੀਜ਼ ਦੀ। ਟੇਸਟ ਬਦਲ ਜਾਂਦਾ ਬਹੁਤ ਟੇਸਟ ਹੋ ਜਾਂਦਾ ਔਦਾ। ਸਵਾਦ, ਫੇਰ, ਨਹੀਂ, ਹਾਂ ਬਿਲਕੁਲ ਹਲਕੀ ਜੀ ਜਿਦਾ ਸਬ ਹਾਂ। ਹਾਂ ਬਿਲਕੁਲ ਲਾਈਟ ਜਿਵੇਂ ਬਸ ਥੋੜਾ ਜਾ ਬੀ ਮਲਬ ਚੁਟਕੀ ਪਾ ਲੋ ਸਮਝ ਲੋ ਤੁਸੀਂ ਫੇਰ ਨਾ ਟਮਾਟਰ ਪਾਣੀ ਆ ਟਮਾਟਰ ਪਾ ਕੇ ਫੇਰ ਸਾਰੇ ਮਸਾਲੇ ਮਸੁ ਸਾਲੇ ਵੀ ਆਪਣੇ ਇਯੋ ਨੋਰਮਲੀ ਜੇਡੇ ਡੇਲੀ ਯੂਜਿਸ ਯੂਸ ਹੁੰਦੇ ਨਾ ਔਈ।
ਹਾਂ, ਅੱਛਾ।
ਨਮਕ, ਮਿਰਚ ਹੋ ਗੀ ਤੇ ਹਲਦੀ, ਪੀਸਾ ਧਨੀਆ ਥੋੜਾ ਜਿਹਾ ਆਮ ਚੂਰ।
ਅੱਛਾ ਕਿ ਦੇਸੀ ਗਯੋ ਚ ਤੜਕਾ ਲਾਂਦੇ ਔ ਕਿ ਸਰਓ ਦੇ ਤੇਲ ਇੰਚ ਲਾਂਦੇ ਔ?
ਅੱਜ ਤੇ ਮੈਂ ਸਰਯੋ ਦੋਂ ਤੇਲ ਚ ਲਾਇਆ ਵੈਸੇ ਐ ਅਗਰ ਜਾਦਾ ਸੁਵਾਦ ਖਾਂਨੀ ਏ ਤੇ ਫੇਰ ਦੇਸੀ ਕਯੋ ਚ ਤੜਕਾ ਲੱਗਦਾ ਏ ਏਦਾ।
ਕੇਂਦੇ ਨੇ ਨਾ ਬਈ ਜਿਵੇਂ ਤੋਰੀ ਹੋ ਗਈ ਘੀਆ ਹੋ ਗਏ ਦੇਸੀ ਕਯੋ ਇੰਚ ਬਣਾਣੇ ਚਾਹੀਦੇ ਨੇ ਬਈ, ਸਵਾਦ ਵੀ ਬੰਦੇ ਨੇ ਜਿਆਦਾ।
ਹਾਂ, ਤੇ ਹੁਣ ਏ ਫਿਰ ਇਸ ਤੋਂ ਬਾਅਦ ਮੈਂ ਤੋਰੀ ਜਿਹੜੀ ਪਾਣੀ ਚ ਪਈ ਹੁੰਦੀ ਏ ਉਹਨਾਂ ਨੂੰ ਹੱਥਾਂ ਨਾਲ ਹੀ ਨਿਚੋੜ ਚੋੜ ਕੇਨਾ ਕੂਕਰ ਚ ਪਾਨੀ ਆ, ਮਸਾਲੇ ਦੇ ਅੰਦਰ ਸਾਰੀ, ਫਿਰ ਔਨੂੰ ਮਿਕਸ ਕਰ ਦੇਣੀ ਆ। ਤੋਰੀਆਂ ਵੈਸੇ ਵੀ ਤੁਹਾਨੂੰ ਪਤਾ ਕਦੀ ਵੀ ਚਿਪਕਨ ਗਿਆਂ ਨਹੀ ਕਿਉਂਕਿ ਔ ਆਪ ਵੀ ਪਾਣੀ ਛੱਡ ਦਿਆਂ ਥੋੜੀ ਬੋਹਤ।
ਐ ਤਾ ਹੈ ਈ ਓਨਾ ਦੇ ਵਿਚ ਪਾਣੀ ਬਹੁਤ ਹੋਂਦਾ। ਪਾਨ ਦੀ ਲੋੜ ਹੀ ਨਹੀਂ ਪੈਂਦੀ।
ਆ ਫੇਰ ਉਹ ਔਨੇ ਪਾਣੀ ਛੱਡ ਤਾ ਹਲਕਾ ਫੁਲਕਾ ਮੈਂ ਅਗਰ ਨਾ ਨਿਚੋੜਦੀ ਤੇ ਹਔ ਜਿਆਦਾ ਛੋੜ ਦੂਗਾ। ਫੇਰ ਨਿਚੋੜ ਕੇ ਮੈਂ ਪਾਇਆ ਫੇਰ ਬਣੀ ਸਬਜ਼ੀ। ਫੇਰ ਮੈਂ ਨਾਸ਼ਤੇ ਦੀ ਤਿਆਰੀ ਕੀਤੀ ਮੈਂ ਕਿਹਾ ਚੱਲ ਏ ਤੇ ਦੁਪਹੇਰ ਦੇ ਪਾਪਾ ਦੀ ਰੋਟੀ ਦੀ ਹੋ ਗਈ। ਫੇਰ ਆਟਾ ਗੁਣੇਆ। ਫੇਰ ਨਾਸ਼ਤੇ ਚ ਪਾਪਾ ਕਹਿੰਦੇ ਪੋਏ ਖਾਣੇ ਏ ਫੇਰ ਮੈਂ ਤਾਂ ਫਿਰ ਪਿਆਜ਼ ਕੱਟੇ ਟਮਾਟਰ ਕਟ ਤੇ ਹਰੀ ਮਿਰਚਾਂ ਕੱਟੀਆਂ। ਤੇ ਪੋਇਆ ਨੂੰ ਨਾ ਮੈਨੇ ਥੋੜਾ ਜਿਹਾ ਪਾਣੀ ਚੋਂ ਏਦਾਂ ਈ ਨਾ ਹਲਦੀ ਪਾ ਕੇ ਪਾਣੀ ਚ ਤੇ ਨਮਕ ਪਾ ਕੇ ਪੋਏ ਪਾਤੇ ਤੇ ਪੋਇਆਂ ਨੂੰ ਨਾਲ ਈ ਮੈਂ ਕੱਢ ਲਿਆ। ਪਾ ਕੇ, ਨਾਲੇ ਕੱਢ ਲਿਆ ਘੁਮਾ ਕੇ। ਕਿਸੇ ਬਸ ਇਸ ਮੈਂ ਨਾ ਅੱਜ ਬੜੀ ਜਲਦੀ ਸੀਂ ਨਾ ਤੇ ਮੈਂ ਰਾਈ ਵੀ ਪਾਣਾ ਭੁਲ ਗਈ। ਸੌਫ ਵੈਸੇ ਮੈਂ ਰਾਈ ਨਹੀਂ ਪਾਂਦੀ ਸੌਂਫ ਪਾਨੀ ਆਂ।
ਚਲੋ ਕੋਈ ਗੱਲ ਨਹੀਂ, ਬੰਦਾ ਪੁਲ ਹੀ ਜਾਂਦਾ ਕੰਮ ਜਿਆਦਾ ਹੁੰਦਾ ਨਾ ਸਵੇਰ।
ਬੋਹਤ ਕਾਮ ਹੋਂਦਾ ਏ ਸਵੇਰੇ ਤੇ ਮਤਲਬ ਦੋ-ਤਿੰਨ ਘੰਟੇ ਲਗਾਤਾਰ ਹਾਂ। ਦੋ-ਤਿੰਨ ਘੰਟੇ ਲਗਾਤਾਰ ਬਸ ਕਿਚਨ ਵਿੱਚ ਖੜੇ ਰਹੋ ਇੰਨਾ ਹੋ ਜਾਂਦਾ ਫੇਰ ਪਾਪਾ ਪਾਪਾ ਚਾਹ ਲੈਂਦੇ ਨੇ ਦੋ ਵਾਰੀ ਤਿੰਨ ਵਾਰੀ।
ਤੇ ਤੁਹਾਡੀ ਮਮਾ ਵੀ ਗਏ ਦੇ ਨਾ, ਕਲੇ ਹੱਥ ਬੰਦਾ ਜਲਦੀ ਕਾਮ ਨਹੀ ਪਾਂਦਾ, ਟੈਮ ਤਾਂ ਲੱਗਦਾ ਹੀ ਹੈਗਾ। ਅੱਛਾ। ਕਿੰਨਾ ਟਾਈਮ ਹੋ ਗਿਆ, ਗਏ ਦੇ ਨੇ?
ਬਾਰਾਂ ਤੇਰਾਂ ਦਿਨ ਹੋ ਗਏ ਨੇ ਅੱਜ।
ਅੱਛਾ, ਚਲੋ ਕੋਈ ਨੀ ਆ ਜਾਣਗੇ। ਵੈਸੇ ਤਾਂ ਤੁਸੀਂ ਪਾਪਾ ਔਰ ਤੁਸੀਂ ਦੋ ਜਣੇ ਹੈਗੇ ਔ ਨਾ। ਬ੍ਰਦਰ ਨੀ ਹੈਗੇ ਤੁਹਾਡੇ ਕਾਰ ਮਤਲਬ। ਇੱਕ-ਇੱਕ ਬੰਦੇ ਨਾਲ ਹੀ ਕੰਮ ਹੋ ਈ ਜਾਂਦਾ।
ਪਰ ਕੰਮ ਹੋਈ ਈ ਜਾਂਦਾ ਨਾ ਫੇਰ ਟੈਨਸ਼ਨ ਰਹਿੰਦੀ ਕਿ ਪਾਪਾ ਬਾਹਰੋਂ ਕੁਛ ਨਾ ਖਾਣ ਔ ਟੰਗ ਜਾਂ ਫ੍ਰੀ ਇਸ ਚੱਕਰ ਚ ਨਾ ਫੇਰ ਘਰੋਂ ਹੀ ਬਣਾ ਨੀ ਜਿਆਦਾ ਬੈਟ ਫੇਰ ਸਮਜਦੀ ਆਂ ਕਿ ਕਿ ਚਲੋ ਪਾਪਾ ਲੈ ਹੀ ਜਾਨ ਉਹੀ ਸਾਢੇ ਅੱਠ ਨੌ ਵਜੇ ਉੱਠ ਜਾਂਦੀ ਹਾਂ। ਫਿਰ ਸਾਰਾ ਕੰਮ ਕਰਕੇ ਵੇਲੇ ਕਈ ਪਾਪ ਪਾਪਾ ਤੇ ਮੇਰੇ ਵੈਸੇ ਜਾਂਦੇ ਸਾਢੇ ਬਾਰਾਂ ਵਜੇ ਹੀ ਨੇ ਪਰ ਇਹ ਹੁੰਦਾ ਕਿ ਮੇ ਜਿਵੇਂ ਕੱਲ ਪਰਸੋਂ ਤੇ ਮੇਰਾ ਕੀ ਪੈਰ ਸਲਿਪ ਹੋ ਗਿਆ ਸੀ ਫੇਿਰ ਹੱਥ ਤੇ ਮੇਰੇ ਲੱਗ ਗਈ ਸੀ।
ਅੱਛਾ ਕਿੱਧਰ ਹੋ ਗਿਆ ਸੀ।
ਲੈਫਟ ਹੈਂਡ ਤੇ ਨਾ ਤੇ ਨੀਲ ਪੈ ਗਿਆ ਸੀ ਸਾਰੀ ਉਂਗਲਾ ਉੱਤੇ। ਨਈ-ਨਈ ਕਿਚਨ ਇਚ ਮੈਟ ਵਿਸ਼ਆ ਦਾ ਨਾ ਬਸ ਉਦੀ ਵਜਾ ਤੋ।
ਅੱਛਾ ਲੱਗੀ ਤੇ ਨੀ ਜਾਦਾ ਤੁਹਾਨੂੰ।
ਬਸ ਹੱਥ ਤੇ ਮੇਰੇ ਪੂਰਾ ਨੀਲ ਪੈ ਗਿਆ ਸੀਗਾ ਹੁਣ ਦੋ ਦਿਨ ਹੋਏ ਨੇ ਠੀਕ ਹੋਏ।
ਅੱਛਾ ਪਾਣੀ ਕਿ ਦੇ ਤਾ ਸੀ ਕਿ ਐਵੇਂ ਮਤਲਬ
ਹਾਏ ਉਹ ਪਾਏ ਪਾਏਦਾਰ ਨਾ ਥੋੜ੍ਹਾ ਇਦਾ ਹੀ ਸਲੀਪੀ ਹੈਗਾ। ਤੋ ਸਲੀਪ ਕਰ ਗਈ ਇਕਦਮ ਮੈਂ ਖੜੀ ਹੋਈ ਨਾ ਜਲਦੀ ਬਾਜੀ ਚ ਜੋ ਸੀ।
ਅੱਛ-ਅੱਛਾ, ਅੱਛਾ ਥੋੜਾ ਧਿਆਨ ਨਾਲ ਕਰਿਆ ਕਰੋ ਕਿਉਂਕਿ ਤੁਸੀਂ ਉਹ ਵੀ ਘਰ ਕੱਲੇ ਹੁੰਦੇ ਹੋ।
ਹਾਂ
ਹਾਂਜੀ ਹੋਰ ਸੁਣਾਓ? ਮੈਂ ਸੁਣਿਆ ਭੈਣ ਜੀ ਤੁਸੀਂ ਸਟੈਚਗ ਸਟੈਚਿੰਗ ਬੜੀ ਵਧੀਆ ਕਰਦੇ ਹੋ।
ਟੀਚਿੰਗ ਤਾਂ ਕਰ ਹੀ ਲੈਨੀ ਹਾ ਬਸ ਥੋੜਾ ਬੌਤ ਹੀ ਕੰਮ ਲੈਨੀ ਹਾ ਬਾਰ ਦਾ।
ਅੱਛਾ ਸੀ ਲੈਂਦੇ ਵੈਸੇ ਦਿਨ ਵਿਚ ਚ ਇੱਕ ਦਿਨ ਵੈਸੇ ਕਿੰਨੇ ਸੂਟ ਸੀ ਲੈਂਦੇ ਹੋ ਇੱਕੋ ਪੂਰਾ ਕਰਦੇ ਹੋਗੇਏ ਯਾ ਦੋ ਕਰਦੇ।
ਦੋ ਤੇ ਮੈਂ ਸੀ ਲੈਨੀ ਹਾਂ।
ਅੱਛਾ ਚਲੋ ਅੱਛਾ ਹੈਗਾ ਬੰਦਾ ਘਰ ਵੇਲਾ ਵਹਲਾ ਬੈਠੇ ਰਹਿੰਦਾ। ਥੋੜੇ ਦੋ ਪੈਸੇ ਵੀ ਆ ਜਾਂਦੇ ਨੇ।
ਹਾਂ
ਹੁ ਹੋਰ ਸੁਣਾਓ?
ਬਸ ਵਧੀਆ।
ਅਸੀ ਅੱਜ ਛੋਲੇ ਬਣਾਏ ਸੀ ਵਾਈਟ।
ਵਾਈਟ ਛੋਲੇ।
ਹਾਂਜੀ, ਵਾਈਟ ਛੋਲੇ ਬਣਾਏ ਸੀ ਅਸੀ ਅੱਜ ਵੈਸੇ ਛੋਲੇ ਬਣਾਨੇ ਹਾਂ ਨਾ ਤੇ ਪੂੜੀਆ ਵੀ ਤਲਣੇ ਆ।
ਤੇ ਤੁਸੀਂ ਰਾਤੀ ਸੇ ਕੇ ਰੱਖ ਦਿੰਦੇ ਹੋ ਕਿ ਛੋਲਿਆ ਨੂੰ ਪਹਿਲੇ।
ਹਾਂਜੀ-ਹਾਂਜੀ ਮੇਰੀ ਜਠਾਣੀ ਨੇ ਬਣਾਈ ਸੀ ਮੈਂ ਤੇ ਨੀ ਬਣਾਈ ਸੀ ਮੇਰੀ ਤੇ ਰਾਤ ਦੀ ਡਿਊਟੀ ਹੈਗੀ ਹੈ ਸਵੇਰ ਦੀ ਡਿਊਟੀ ਏ। ਵੈਸੇ ਤਾਂ ਆਪਾਂ ਛੋਲਿਆ ਦੇ ਨਾਲ ਥੋੜੀ ਫਰਾਈ ਕਰਨੇ ਆ ਬਟ ਅੱਜ ਪੂੜੀਆਂ ਨੀ ਤਲੀਆ। ਤੋ ਆਪਾ ਐਵੇ ਪਰਾਂਠੇ ਬਣਾਏ ਸੀ ਉਹਨਾ ਨੇ ਵੀ ਉਹ ਵੀ ਮਤਲਬ ਕਿ ਉਹੀਓ ਕਸੂਰੀ ਮੇਥੀ ਯੂਜ ਕਰਦੇ ਨੇ ਮੈਂ ਨੀ ਕਰਦੀ ਮੈਨੂੰ ਪਸੰਦ ਨੀ ਹੈਗੀ। ਅਗਰ ਮੈਂ ਪਾਨੀ ਵੀ ਆ ਨਾ ਬਿਲਕੁਲ ਹਲਕੀ ਜਿਹੀ ਪਾਨੀ ਹਾਂ ਨਾਮੋ ਨਿਸ਼ਾਨ
ਹਾਂ ਹੁਣ ਕਈ ਲੋਕ ਜਾਦਾ ਪਾ ਦਿੰਦੇ ਨਾ ਕੜਵਾਹਟ ਜੀ ਲੱਗਣ ਲੱਗ ਜਾਂਦੀ ਹੈ ਗੱਲ ਤਾ ਸਹੀ ਐ।
ਮੈਨੂੰ ਮਲਬ ਕਿ ਉਹ ਬਹੁਤ ਜਾਦਾ ਪਾ ਦਿੰਦੇ ਨੇ ਮਲਬ ਕਿ ਇੰਨੇ ਉਹ ਚੀਜ਼ ਦਾ ਸਵਾਦ ਨੀ ਆਂਦਾ ਜਿੰਨਾ ਉਹ ਕਸੂਰੀ ਮੇਥੀ ਦਾ ਸਵਾਦ ਆਂਦਾ।
ਤਾ ਕਰਕੇ ਮੈਂ ਪਾਂਦੀ ਨੀ ਮੈਂ ਤਾ ਬੌਤ ਘੱਟ ਪਾਨੀ ਹਾ। ਜਿਵੇਂ ਕਿ ਹਰਾ ਧਨੀਆ ਨ ਹੁੰਦਾ ਨਾ ਮੈਂ ਤਾਂ ਹਲਕੀ ਫੁਲਕੀ ਪਾ ਦਿੰਦੀ ਹਾ ਕਸੂਰੀ ਮੇਥੀ।
ਅੱਛਾ-ਅੱਛਾ
ਹਾਂਜੀ ਉਹ ਤਾ ਹਰ ਚੀਜ਼ ਵਿੱਚ ਪਾਂਦੇ ਨੇ ਕੁਛ ਵੀ ਬਣਾਨ। ਬਣਾਦੇ ਹੋਣ ਉਸੀ ਵਿੱਚ ਪਾ ਦੇ ਦਾਲ ਬਨਾਨ, ਛੋਲੇ ਬਨਾਨ ਕੋਈ ਸਬਜ਼ੀ ਹੋਵੇ ਐਸੀ। ਉਹਦੇ ਚ ਹਰ ਚੀਜ਼ ਯੂਜ ਕਰਦੇ ਬਟ ਮੈਂ ਨੀ ਕਰਦੀ ਕਿਸੇ ਚੀਜ ਇਚ ਯੂਜ। ਬੋਹਤ ਘੱਟ ਯੂਜ ਕਰਨੀ
ਨਹੀਂ ਅਸੀਂ ਵੀ ਸਭ ਯੂਜ ਕਰਦੇ ਹਾਂ ਬਟ ਬਿਲਕੁਲ ਲਾਈਟ ਜਿਵੇਂ ਮਹਿਸੂਸ ਵੀ ਨਾ ਹੋਏ ਕਿਸੇ ਨੂੰ
ਨਹੀਂ ਇਹ ਤਾਂ ਬਹੁਤ ਜ਼ਿਆਦਾ ਪਾਉਂਦੇ ਨੇ ਬਟ ਸਵਾਦ ਨਹੀਂ ਆਉਂਦਾ। ਮੈਨੂੰ ਮਤਲਬ ਕਿ ਕਵੇਂ ਕੜਵਾਟ ਚ ਲੱਗਦੀ ਮਤਲਬ ਕਿ ਟੇਸਟ
ਜਾ ਜ਼ਿਆਦਾ ਪਾਉਣ ਨਾਲ ਹੁੰਦਾ ਹੈ।
ਹਾਂਜੀ, - ਹਾਂਜੀ। ਉਹ ਤਾਂ ਹੈ ਹੀ ਪਾਓ ਹਲਕੀ ਫੁਲਕੀ ਪਾਓ ਤਾਂ ਸਵਾਦ ਆਵੇ ਕਿ ਹਾਂ ਇਹਦੇ ਚ ਪਈ ਮਤਲਬ ਕਿ ਹਲਕੀ ਚੀਜ ਪਾਓ ਸਵਾਦ ਦੇ ਅਨੁਸਾਰ ਪਾਓ। ਹਰਾ ਦਨੀਆ ਨਾ ਤਾਂ ਤੁਸੀਂ ਪਾਓਗੇ ਫੇਰ ਹਰਾ ਦਨੀਆ ਵੀ ਪਾ ਰਹੇ ਆ ਕਸਤੂਰੀ ਮੇਥੀ ਵੀ ਪਾ ਰਹੇ ਫੇਰ ਟੇਸਟ ਨਾ ਦੋਵੇਂ ਦੇ ਨੀ ਆਉਂਦੇ। ਹੂੰ। ਚਲੋ ਭੈਣ ਜੀ ਠੀਕ ਹੈ ਨਾ ਪਿੱਛੋਂ ਮੈਨੂੰ ਕੋਲ ਆ ਰਹੀ ਮੈਂ ਤੁਹਾਨੂੰ ਕਰ
ਠੀਕ ਹੈ- ਠੀਕ ਹੈ ਓਕੇ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।